ਹੈਲੋ, ਹਾਂਜੀ ਸਤ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਅੱਛਾ,
ਹਾਂਜੀ,
ਹਾਂ,
ਹੈਲੋ,
ਹੈਲੋ-ਹੈਲੋ ਹਾਂਜੀ, ਆਵਾਜ਼ ਆਦੀ ਹੈਲੋ। ਹੈਲੋ, ਹੈਲੋ ਹਾਂਜੀੇ, ਅਵਾਜ਼ ਸੁਣ ਪਾ ਰਹੇ ਹੋ ਤੁਸੀਂ?
ਹਾਂਜੀ, ਹਾਂਜੀ, ਹਾਂਜੀ,
ਹਾਂਜੀ ਹੋਰ ਸੁਣਾਓ? ਫੈਮਿਲੀ ਕਿੱਦਾਂ ਠੀਕ?
ਹਾਂਜੀ ਸਭ ਵਧੀਆ,
ਹੂੰ,
ਆ ਦੱਸੋ ਠੀਕ ਹੋ ਸਭ?
ਹਾਂਜੀ, ਸਭ ਵਧੀਆ ਠੀਕ ਠਾਕ ਹਾਂਜੀ-ਹਾਂਜੀ, ਪਰਿਵਾਰ ਬਸ ਵਧੀਆ ਸਭ ਠੀਕ-ਠਾਕ,
ਮੈ ਕਿਹਾ ਨਾਸ਼ਤਾ ਕਰਲਿਆ ਨਾਸ਼ਤਾ?
ਹਾਂਜੀ, ਹਾਂਜੀ, ਜੀ ਨਾਸਤਾ ਨੁਸਤਾ ਹੋਇਆ,
ਹੋਰ ਸਣਾਓ?
ਕਿਦਾ ਸਾਰੇ ਠੀਕ,
ਤੁਹਾਡੀ ਆਵਾਜ਼ ਥੋੜ੍ਹੀ ਐ ਕੱਟ ਰਹੀ ਹੈ।
ਹਾਂਜੀ ਮੈਂ ਕਹਿ ਰਹੀ ਮੈਂ ਕਿਹਾ ਆਪਣੀ ਫੈਮਿਲੀ ਬਾਰੇ ਦੱਸੋ? ਕਿੱਦਾਂ ਸਾਰੇ ਠੀਕ ਠਾਕ ਨੇ?
ਹਾਂਜੀ-ਹਾਂਜੀ, ਸਭ ਵਧੀਆ ਫੈਮਿਲੀ ਸਭ ਵਧੀਆ,
ਹੈ
ਹੈਲੋ,
ਹੋਰ ਹਾਂਜੀ, ਬੀਜੀ ਲੱਗਦੇ ਐ ਰੋਟੀ,
ਨਹੀਂ-ਨਹੀਂ, ਬਿਜੀ ਮੈ ਫਰੀ ਬੇਠਿਆ।
ਅੱਛਾ ਜੀ,
ਸਕੂਲ ਜਾਨਾ ਬੱਚੇ ਨੇ,
ਹਾਂਜੀ-ਹਾਂਜੀ, ਬੱਚੇ ਜਾ ਰਹੇ ਸਕੂਲ ਬਸ ਸਕੂਲ ਸਟਾਰਟ ਹੋ ਗਏ ਆ, ਬੱਚਿਆਂ ਦੇ ਹੁਣ ਥੋੜਾ ਚਲੋ ਫ੍ਰਰੀ ਹੋ ਜਾਏਗਾ, ਬੱਚੇ ਟਾਈਮ ਸਿਰ ਸਕੂਲ ਚਲੇ ਜਾਂਦੇ ਨੇ, ਫਿਰ ਕੰਮ ਕੁੰਮ ਕਰਕੇ ਥੋੜਾ ਜਲਦੀ ਫ੍ਰੀ ਹੋ ਜਾਂਦੀ ਹਨਾ।
ਹਾਂਜੀ-ਹਾਂਜੀ, ਯਾਨੀ ਟੈਸਟ ਵੀ ਚਾਲੂ ਹੋ ਜਾਣੇਗੇ ਬੱਚੇ ਦੇ,
ਹਾਂਜੀ, ਹਾਂਜੀ,
ਟਿਊਸ਼ਨ ਵੀ ਜਾ ਰਹੇ ਹੋਣੇ, ਬੱਚੇ?
ਹਾਂਜੀ-ਹਾਂਜੀ, ਜਾਂਨੇ ਆ, ਟਿਊਸ਼ਨ ਵੀ ਜਾ ਰਹੇ ਨੇ, ਬੱਸ ਹੁਣ ਬੱਚਿਆਂ ਕੋਲ ਟਾਇਮ ਕਿੱਥੇ ਹੁੰਦਾ, ਬੱਸ ਸਵੇਰੇ ਉੱਠਦੇ ਨੇ ਸਾਢੇ-ਛੇ ਵਜੇ ਉੱਠਕੇ ਬੱਸ ਆਪਣਾ ਨਹਾਣਾ-ਧੋਣਾ ਵਾਸ਼ਰੂਮ ਵਗੈਰਾ ਜਾਕੇ ਤੇ, ਬੱਸ ਆਪਣਾ ਲੈ ਹਾਂਜੀ, ਖਾਣਾ-ਖੁਣਾ, ਥੋੜਾ ਬਹੁਤ ਖਾਕੇ ਤੇ ਫਿਰ ਨਿਕਲ ਜਾਂਦੇ ਨੇ। ਫਿਰ ਆਕੇ, ਕੋਈ ਘੰਟਾ ਕ ਰੈਸਟ ਕਰਨੀ, ਫਿਰ ਟਿਊਸ਼ਨ ਤੇ ਚਲੇ ਜਾਂਦੇ। ਸ਼ਾਮੀ ਛੇ, ਸਾਢੇ ਛੇ ਘਰ ਵੜਦੇ ਨੇ ਬੱਚੇ ਵੀ।
ਅੱਛਾ, ਸ਼ਾਮੀ ਖੇਡਦੇ ਹੋਣੈ, ਥੋੜ੍ਹੀ ਦੇਰ?
ਹਾਂਜੀ-ਹਾਂਜੀ, ਮੱਤਲਬ ਟਾਈਮ ਹੀ ਨਹੀਂ ਹੁੰਦਾ, ਹੈਗਾ ਥਕਾਵਟ ਹੋ ਜਾਂਦੀ ਅੱਧਾ ਘੰਟਾ ਇੱਕ ਘੰਟਾ ਖੇਲਿਆ ਜਾਂ ਫੋਨ ਚਲਾ ਲਿਆ, ਤੇ ਫਿਰ ਚਲੋ ਰਾਤ ਦਾ ਖਾਣਾ ਖਾਧਾ ਤੇ, ਫਿਰ ਉਹੀ ਰੂਟੀਨ ਸੋਜੋ ਫਿਰ
ਹਾਂਜੀ,
ਹੂੰ, ਖਾਣਾ ਖੂਣਾ ਖਾ ਕੇ ਸੋਚਦੇ ਚਲੋ, ਸਵੇਰ ਦੀ ਮੋਰਨਿੰਗ ਦੀ ਤਿਆਰੀ ਸ਼ੁਰੂ ਹਾਂਜੀ, ਹੁਣ ਛੁੱਟੀਆਂ ਸੀਗੀਆਂ, ਬੱਚੇ ਰੂਟੀਨ ਬੜੀ ਖਰਾਬ ਹੋ ਗਈ ਹੈ, ਜਿੱਦਾ ਨਾ ਹੂੰ, ਮੱਤਲਬ ਸਕੂਲ ਜਾਣ ਵਿੱਚ ਬੜੀ ਆਨਾ ਕਰਦੇ, ਹਾਂਜੀ ਲੇਟ ਉੱਠਣਾ, ਇੱਕਦਮ ਕਿਉਂਕ ਆਪਣੀ ਜਾਗ ਨਹੀਂ ਖੁੱਲਦੀ, ਮੇਰੀ ਜਾਗ ਨੀ ਖੁੱਲਦੀ, ਕਰਦੇ ਨੇ ਸਵੇਰੇ-ਸਵੇਰੇ। ਤੇ ਪਰ ਫਿਰ ਵੀ ਉਠਾਣਾ ਤਾਂ ਪੈਂਦਾ ਹੀਹੈ ਹਣਾ। ਤੇ ਪੜ੍ਹਾਈ ਖ਼ਰਾਬ ਹੁੰਦੀ, ਜੇ ਨਾ ਬੱਚੇ ਜਾਣ ਤੇ।
ਬਿਲਕੁੱਲ, ਸਹੀ ਗੱਲ ਐ।
ਪੜ੍ਹਾਈ ਖ਼ਰਾਬ ਹੁੰਦੀ ਆ। ਬੱਚੇ ਫਿਰ ਤੁਹਾਨੂੰ ਪਤਾ ਹੀ ਏ, ਕਿਸੇ ਵੇਲੇ ਤੇ ਚਲੋ, ਬੱਸ ਇਹੀ ਸੋਚਦੇ ਅੱਜ ਕੁੱਛ ਨਾ ਕੁੱਛ ਹੋ ਜਾਵੇ, ਬੱਸ ਛੁੱਟੀ ਹੋ ਜਵੇ ਕਿਸੇ ਨਾ ਕਿਸੇ ਤਰੀਕੇ। ਬੱਚੇ ਪੜ੍ਹਾਈ ਸਟੱਡੀ, ਮੱਤਲਬ, ਤੇਜ਼ ਹੀ ਬਹੁਤ ਕਰ ਦਿੱਤੀ ਹੋਈ ਨਾ ਉਹਨੇ ਪੜ੍ਹਾਈ।
ਹਾਂਜੀ-ਹਾਂਜੀ, ਸਵੇਰੇ ਸੀਬੀਐੱਸੀ ਬੋਰਡ ਏ?
ਹਾਂਜੀ-ਹਾਂਜੀ।
ਸੀਬੀਐਸਸੀ ਵੀ, ਬੋਰਡ ਹੋ ਗਈ ਹੈ।
ਹਾਂਜੀ ਪੜ੍ਹਾਈ
ਹੋਰ?
ਹ ਤੁਸੀਂ
ਚੇ ਕੁਛ ਯੋਗਾ ਕਲਾਸਿਸ ਜਿਵੇਂ।
ਬੱਚੇ, ਘਰ ਹੀ ਮਾੜਾ-ਮੋਟਾ ਮਤਲਬ ਆਪਣੇ-ਆਪ ਕਰ ਲੈਣ, ਕਰ ਲੈਣ, ਬੇਟਾ ਮਤਲਬ ਕ੍ਰਿਕਟ ਦਾ ਸ਼ਕੀਨ ਏ। ਤੇ ਕ੍ਰਿਕਟ ਵਗੈਰਾ ਖੇਲਣ ਜਾਂਦਾ, ਸਵੇਰੇ ਵੌਕ ਵਗੈਰਾ ਕਰਨ ਜਾਂਦਾ। ਫਿਰ ਗਰਾੰਊਂਡ'ਚ ਵਗੈਰਾ ਜਾਂਦਾ ਵਾ, ਚਲੋ ਥੋੜਾ ਉੱਥ ਜਿੰਮ-ਜੂੰਮ ਮਾੜਾ-ਮੋਟਾ ਕਰ ਲੈਂਦੇ ਨੇ। ਹਾਂਜੀ, ਥੋੜਾ-ਬਹੁਤ ਜਿੰਮ ਕਰ ਲੇਂਦਾ, ਹਾਂਜੀ, ਐਕਸਰਸਾਈਜ਼ ਵਗੈਰਾ। ਹਾਂਜੀ ਕਰਨੀ ਚਾਹੀਦੀ ਜੀ, ਵਧੀਆ ਹੁੰਦੀ ਅਪਨੀ ਬੌੜੀ ਵਾਸਤੇ।
ਹਾਂਜੀ, ਬਹੁਤ ਜ਼ਰੂਰੀ ਹੈਈ ਆ, ਬੱਚੇ ਸਕੂਲੇ ਫਾਸਟ-ਫੂਡ ਖਾ ਲੈਂਦੇ ਨੇ ਕੈਂਟੀਨ ਈਚ। ਫਿਰ ਤਾਂ ਤੇਲ ਹੀ ਆ।
ਹਾਂਜੀ-ਹਾਂਜੀ, ਇਹ ਤਾਂ ਚੀਜ਼ਾਂ ਅੱਛੀਆਂ ਤਾਂ ਨਹੀਂ ਹੈਗੀਆਂ ਬੱਚਿਆਂ ਵਾਸਤੇ, ਪਰ ਬੱਚੇ ਤੁਹਾਨੂੰ ਪਤਾ ਕਿੱਥੇ ਮੰਨਦੇ ਨੇ ਅੱਜ-ਕੱਲ।
ਹਾਂ
ਹਾਂ, ਬੱਚੇ ਹੁਣ ਮੇਰੀ ਕੋਸ਼ਿਸ਼ ਤਾਂ ਇਹੀ ਰਹਿੰਦੀ, ਘਰ ਦਾ ਫੂਡ ਬੱਚਿਆਂ ਨੂੰ ਬਣਾਕੇ ਦੇਵਾਂ ਕਰਾਂ ਬੱਚਿਆਂ ਨੂੰ। ਮਤਲਬ, ਘਰ ਦੇ ਖਾਣ ਤੇ ਸਹੀ। ਫਿਰ ਖਾ ਲੈਂਦੇ ਹਾਂਜੀ, ਉਹੀ ਦੇਖੋ-ਦੇਖੀ। ਮਤਲਬ ਕਿਸੇ ਨੇ ਖਾਧਾ ਤੇ ਚਲੋ, ਅਸੀਂ ਵੀ ਟ੍ਰਾਈ ਕਰਕੇ ਦੇਖਦੇ ਹਾਂ, ਕੋਈ ਨਵਾ ਬਫੇ ਵਗੈਰਾ ਖੁੱਲ੍ਹਾ ਵਾ ਤੇ ਚਲੋ, ਅਸੀਂ ਵੀ ਉਹ ਜਾਕੇ ਆਏ ਤੇ ਅਸੀਂ ਵੀ ਜਾਕੇ ਆਂਨੇ ਆ, ਫਰੈਂਡਸ ਇੱਕ-ਦੂਸਰੇ ਨੂੰ ਫੋਨ ਕਰ ਦੱਸ ਦਿੰਦੇ ਨੇ, ਅੱਜ ਇੱਥੇ ਜਾਕੇ ਆਏ, ਇੱਥੇ ਜਾਕੇ ਆਏ, ਤੇ ਫਿਰ ਬੱਚਿਆਂ'ਚ ਕ੍ਰੇਜ਼ ਹੋ ਜਾਂਦਾ, ਉਹ ਵੀ ਜਾਕੇ ਆਇਆ, ਤੇ ਮੈਂ ਵੀ ਜਾਕੇ ਆਵਾਂ ਨਾ।
ਹਾਂਜੀ-ਹਾਂਜੀ।
ਹਾਂਏ ਚ ਆਈਏ
ਸਕੂਲ ਦੀ ਟ੍ਰੀੱਪ-ਟਰੁਪ ਜਾਂਦੀ ਨੇ, ਇਸ ਬਾਰ ਬੱਚਿਆ ਦੀ।
ਹਾਂਜੀ-ਹਾਂਜੀ ਹਾਂਜੀ ਹੂੰ, ਕਾਫੀ ਮਤਲਬ ਕਦੇ ਵੰਡਰਲੈਂਡ ਵਗੈਰਾ ਲੈ ਜਾਂਦੇ ਆ, ਕਦੀ ਇੱਥੇ ਲੈਕੇ ਗਏ ਸੀਗੇ, ਹਰਮੰਦਿਰ ਹਾ, ਗੋਲਡਨ ਟੇੰਪਲ।
ਡਰ ਲੱਗਦਾ ਨਾ ਬੱਚਿਆਂ ਨੂੰ ਹਲੇ ਜਿੱਦਾਂ ਆਪ ਨੂੰ ਡਰ ਲੱਗਦਾ ਬਣ ਕੇ ਕਹਿੰਦੇ ਨ ਤੁਸੀਂ ਭੇਜ ਪੈਸੇ ਦੀਨ ਕੋਈ ਪ੍ਰੋਬਲਮ ਹੁੰਦੀ ਤੇ ਬਸ ਆਪ ਨੂੰ ਡਰ ਲੱਗਦਾ ਵੀਰ ਨਹੀਂ। ਨਾ ਲ ਨੀ ਕਰਦੇ ਘਰ
ਬੰਗੀ ਡਰ ਤੇ ਆਉਂਦਾ ਹੀ ਹੈ।
ਹਾਂਜੀ-ਹਾਂਜੀ, ਜਿਦਾਂ ਮਤਲਬ, ਸਵੇਰ ਤੋਂ ਸ਼ਾਮ ਤੱਕ ਦਾ ਟੂਰ ਹੁੰਦਾ ਜੇਰਾ ਤਿੰਨ -ਤਿੰਨ ਦਿਨ ਦਾ ਹੁੰਦਾ। ੳਹ ਕਹਿੰਦਾ ਮੈ ਨਹੀਂ ਦੇਖਿਣੀ। ਬੱਚਾ ਨੂੰ ਮਤ ਲਬ ਅਸੀ ਰੱਖ ਨੀ ਸਕਦੇ ਆ ਨਾਲੇ ਮਾਹੌਲ ਵੀ ਹੈਨੀ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿੰਨੀਆਂ ਬੱਚਿਆਂੈਠਆਂੁੰਦੀਆਂ ਖਾਸ ਕਰ ਲੜਕੀਆਂ ਨਾਲ ਲਗਾ ਲੋ। ਜਾਂ ਜਿੱਦਾਂ ਨਾ ਮਤਲਬ ਬੁਆਈ ਵਗੈਰਾ ਕਿੱਦਾਂਤ ਚੁਟੇ- ਚੁੱਟੇ ਲੈ ਕੇ ਜਾ ਰਹੇ ਨੇ।
ਹਾਂਜੀ, ਵੈਸੇ ਵੀ ਹੁਣ ਬਰਸਾਤਾਂ ਦਾ ਮੌਸਮ ਹੈਗਾ ਡਰ ਵੀ ਵੈਸੇ ਹੈ ਆਏ।
ਹਾਂਜੀ- ਹਾਂਜੀ ਪਾਣੀੀਣੀ ਦਾੂੰ ਪਤਾ ਨੀ ਹੁੰਦਾ ਜਾ ਕੀ ਹੋ ਜਾ
ਵਿ ਜਾਣਾ ਪ
ਹਮ, ਠੀ ਹਾਂਜੀ, ਮੈ ਤੁਹਾਡੇ ਨਾਲ ਕਲੀਅਰ ਕਰਨੀ।
ਹਾਂਜੀ।
ਹਮ ਹਮ
ਥੋੜ੍ਹੀ ਤੁਹਾਡੀ ਆਵਾਜ਼ ਲਾਸਟ 'ਚ ਨਾ ਉਹ ਹੋਈ ਸੀ ਥੋੜ੍ਹੀ ਖਰਾਬ ਜੀ।
ਸਤੀ ਤੁਡੀ ਆਵਾਜ਼
ਨਹੀਂ ਹੁਣ ਠੀਕ ਹੈ।
ਹਾਂਜੀ- ਹਾਂਜੀ ਉਹ ਤੇ ਹੈ। ਹਮ
ਹੋਰ ਕੀ ਬਣਨਾਂ ਦੁਪੇਹਿਰੇ ਸੋਚਿਆ।
ਦੁਪਹਿਰ ਤਾਂ ਦੇਖਦੇ ਹਾਂ ਪਹਿਲੇ ਜ਼ਿਆਦਾਤਰ ਚਾਵਲ ਹੀ ਇੱਥੇ ਲੱਗਦੇ ਨੇ ਖਾਣ ਨੂੰ। ਚਲੋ, ਬੱਚੇ ਵੀ ਫਿਰ ਲੰਚ ਦਾ ਲੈ ਕੇ ਜਾਂਦੇ ਆ ਨਾਲ। ਤੇ ਫੇਰ ਵੀ ਸੋਚ ਰਹੇ ਨੇ ਦਪਹਿਰੇ ਕੋਈ ਹਲਕਾ- ਫੁਲਕੇ ਖਾ ਲਈ ਟਿਊਸ਼ਨ ਵਗੈਰਾ ਵੀ ਜਾਣਾ ਹੁੰਦਾ ਕਈ ਜ਼ਿਆਦਾ। ਬੰਦੇ ਤਾਂ ਖਾ ਕੇ ਫੇਰ ਨੀਂਦ ਵਗੈਰਾਉਣ ਲਗ ਪੈਂਦੀ ਹੈ। ਟਿਊਸ਼ਨ ਤੇ ਫੇਰ ਬੈਠ ਨਹੀ ਹੁੰਦਾ।
ਜ ਮ ਮੈਂ ਵੀ ਪੁੱਛਿਆ ਸੀ ਬੱਚਿਆਂ ਕੋਲੋਂ ਕਹਿੰਦੇ, ਸਾਡੀ ਟਰਿਪ ਜਾਣੀ ਹੈ ਨੈਕਸਟ ਸਟ ਮੰਥ। ਹਾਲੇ ਸਨ ਦਸ ਤਾਂ। ਸਾਇੰਸ ਵੀ ਨਹੀਂ ਕਰਵਾ ਲਿੱਤੇ ਨੇ ਫੋਮ ਤੋਂ ਬੱਚਿਆਂ ਦੇ ਜ਼ਿੰਮੇਦਾਰੀ ਪੈਰਂਸਟ ਦੀ ਹੈਗੀ ਹੈ।
ਬੈਠੇ, ਇਹਨਾਂ ਨੇ ਜਾਣਾ ਸਕੂਲ। ਸਕੂਲ ਵਾਲਿਆਂ ਨੂੰ ਜਾਣਾ ਮਤਲਬ ਬੱਚਿਆਂ ਦੀ ਪੈਰੇਂਸਟ ਦੀ ਕੀ ਰਿਸਪੁਸਬਿਲਟੀ ਏ।
ਨਹੀਂ ਮਤਲਬ ਐਗਰੀ ਹੈਗੇ ਨੇ ਨਹੀਂ। ਵਕ ਤਾਂ ਪੂਰੀ ਰਿਸਪੋਂਸੀਬਿਲਿਟੀ ਹੈਗੀ ਸਕੂਲ ਦੀ। ਕਈ ਬੱਚੇ ਘਰੋਂ ਝੂਠ ਬੋਲ ਕੇ ਨਿਕਲ ਜਾਂਦੇ ਨਾ।
ਅੱਗੇ ਹਾਂਜੀ। ਹਾਂਜੀ -ਹਾਂਜੀ ਵੀ ਕਈ ਬੱਚੇ ਚਲੇ ਜਾਂਦੇ ਝੂਠ ਬੋਲ ਬੱਚੇ ਉੱਥੇ ਜਾ ਰਹੇ। ਉਥੇ ਜਾ ਰਹੇ ਨਾ ਸਕੂਲ ਵਾਲੇ ਨੂੰ ਸਕੂਲ ਲੈ ਕੇ ਚੱਲਦੇ ਨੇ। ਹਾਂਜੀ। ਹਉ-ਹਉ ਲੈ ਤਾਂ ਜਾਂਦੇ ਨੇ ਪਰ ਵੀ ਨਾ ਸੈਟਿਸਫੈਕਸ਼ਨ ਨ ਹੁੰਦੀ ਆਪਣੇ ਮਨ ਨੂੰ। ਜਿੱਦਾਂ ਨਾ ਭੇਜ ਤੇ ਦੰਦੇ ਆ ਜਾ ਬੱਚੇ ਠੀਕ ਤਾਂ ਘਰ ਵਾਪਸ ਨਹੀਂ ਆ ਜਾਂਦੇ ਆ। ਟੈਨਸ਼ਨ ਜਿ ਰਹਿੰਦੀ ਹੈ ਬੜੀ ਬਹੁਤ ਜ਼ਿਆਦਾ ਦੇ ਤੱਕ।
ਹਾਂਜੀ- ਹਾਂਜੀ ਨਹੀਂ, ਮੈਂ ਪੁੱਛਿਆ ਸੀ ਫੋਨ- ਫਨਲਾਊਡ ਹੈਇਆ। ਕਹਿੰਦੇ ਹਾਂਜੀ। ਫੋਨ ਦੇ ਸਕਦੇ ਨੇ। ਤੇ ਬੱਚੇ ਵੀ ਕਹਿੰਦੇ ਨੇ ਫੋਟੋਆਂ ਖਿੱਚਣੀਆਂ ਨੇ ਅਸੀਂ।
ਹਾਂਜੀ, ਹਾਂਜੀ।
ਮੇਰੀ ਗੱਲ ਵੀ ਹੋ ਜਏਗੀ ਇਸੀ ਬਾਣੇ
ਇਹ ਵੀ ਚਲੋ ਕੂਚ ਵਦੀਆ ਵੱਡਾ ਸੰਭਾਲ ਲੈਣਗੇ ਫੋਨ ਹਨਾਂ! ਜ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਦੇ ਮਾਹੌਲ ਵੀ ਠੀਕ ਹੈਗੇ ਨਾ ਫੋਨ ਫੋਨ ਵੀ
ਹਾਂਜੀ ਉਹ ਤੇ ਹੈ ਹੇ ਬਸ, ਏਹ ਕਦੀ ਦਿਨ ਕੀ ਹੋ ਜੇਹਾ ਮਤਲਬ ਦੋ ਦਿਨ ਲੱਗ ਜਾਣੀਆਂ ਨਾ ਇੱਕ ਦਿਨ ਜਾਣਗੇ ਦੂਸਰੇ ਦਿਨ ਵਾਪਸੀ ਆਏ।
ਬੱਚਾ ਘੁੰਮ ਫ਼ੇਰ ਆਉਣਗੇ, ਕਿੱਥੇ ਨਾਂ ਕਿੱਥੇ ਨਾਂ
ਹਂ
ਬੱਚੇ ਆ ਕੇ ਜਾਂਦੇ ਰਹਿੰਦੇ ਕੋਈ ਫਿਲਮ ਵਗੈਰਾ ਆ ਗਈ ਨਵੀ ਉਹ ਉਥਣ ਚਲੇ ਗਏ ਆ ਕੋਈ ਘੁੰਮਣ ਵਗੈਰਾ ਚਲੇ ਗਏ।
ਹਾਂਜੀ ਹਾਂਜੀ ਹਾਂਜੀ
ਕਈ ਉਹਣ ਪਹਿ ਸਾਡੇ ਸਕੂਲ ਵਿੱਚ ਬੱਚਿਆਂ ਦੇ ਕਿ ਉਹ ਬਣਾਉਣਾ ਟਿਕਟ ਤਾਂ ਇਹ ਹੁੰਦਾ ਨਾਂ।
ਹਾਂਜੀ, ਹਾਂਜੀ ਹਾਂਜੀ।
ਉਹ ਵੀ ਕਹਿ ਰਹੇ ਸੀ ਪ੍ਰੈਕਟਿਸ ਪ੍ਰੂਕਟਿਸ ਕਰਵਾਣਗੇ, ਇੱਧਰ ਬੱਚੇ ਦਾ ਇੰਟਰਸਟ ਹੈਗਾ ਮਤਲਬ ਅੱਗੇ ਡਿਸਟ੍ਰਿਕ ਖਲ ਸਕਦਾ ਐ।
ਹਾਂਜੀ ਹਾਂਜੀ ਫੋਨ ਵਿੱਚ ਕਾਫੀ ਕੁਛ ਕਰ ਰਹੀ ਨਾਂ। ਹਂ ਕਾਪੀ ਬੋਤ ਹਾਂਜੀ ਹਾਂਜੀ ਹਾਂ, ਮਤਲਬ ਹੁਣ ਚਲੋ ਹੁਣ ਫਸਲ ਲੈ ਜਾਂ ਦੇਖ ਲਓ ਸਟੱਡੀ ਦਾ ਰੁਝਾਣ‌ ਨੀਂ ਹੇਗਾ, ਐਕਵਿਟੀਆਂ ਜਾਦਾ ਕਰਵਾ ਰਹੇ ਐ। ਇਥੇ ਸਾਡੇ ਵਿੱਚ ਕਾਪ ਮਤਲਬ ਕਾਲੀਆਂ ਕਰ ਕਰ ਵਿਚਾਰੇ ਥੱਕ ਚੱਲੇ ਏ, ਦੇ ਕਾਪੀ ਵੂ ਕਾਪੀ ਪਾਗਲ ਹੋ ਕੇ, ਲਿਆ-ਲਿਆ ਕੇ ਵੀ, ਓਦਾਂ ਵੀ।
ਹਾਂਜੀ ਉਹ ਨਾ ਚੈੱਕ ਕਰਦੇ ਨੇਂ, ਜੇ ਪੇਰੈਂਟਸ ਨੂੰ ਤਾਂ ਪਤਾ ਨਈਂ ਹੁੰਦਾ, ਪੇਰੈਂਟਸ ਕੰਮ ਤੇ ਹੁੰਦੇ ਨੇਂ। ਟੀਚਰ ਨੂੰ ਫਿਰ ਧਿਆਨ ਰੱਖ ਪੈਂਦਾਂ ਨਾਂ ਟੇਡਸ ਕਰ ਕੋ ਬੱਚਾ ਗਲਤ ਰਸਤੇ ਤੇ ਨਹੀਂ ਜਾ ਰਿਹਾ ਜਿਵੇਂ ਡਰਗਸੂਸ ਮੈੇ ਵਿਚ ਚਰ ਰਹੇ ਨੇਂ। ਹੋਰ ਕੋਈ ਬਾਹਰ ਦਾ ਸਮਾਨ ਨਾਂ ਖਾ ਰੇ ਟੀਚਰ ਨੂੰ ਤਾਂ ਪਤਾ ਲੱਗ ਜਾਂਦਾ, ਬੱਚਿਆਂ ਨੂੰ ਰੋਜ਼ ਮਿਲਣਾ।
ਹਂ
ਉਹ ਪਹਿਚਾਣ ਲੈਂਦੇ ਨੇਂ, ਫਿਰ ਉਹ ਪਹਿਲਾਂ ਹੀ ਪਤਾ ਲੱਗ ਜਾਂਦਾ ਉਹਨਾਂ ਨੂੰ ਤਾਂ ਹੀ ਐਕਟੀਵਿਟੀਜ਼ ਕਰਉਂਦੇ ਨੇਂ, ਰਨਿੰਗ ਕਰਵਾਉਂਦੇ ਨੇ ਡੇਲੀ।
ਹਾਂਜੀ ਹਾਂਜੀ, ਠੀਕ ਆ, ਠੀਕ ਐ।
ਵੀ ਮਨਾਂ ਕਰਦਾ, ਫਿਰ ਜਦੋਂ ਬੱਚਾ ਆਪ ਪਿੱਛੇ ਰਹਿ ਜਾਂਦਾ ਰਨਿੰਗ ਇਚ, ਸਾਰੇ ਅੱਗੇ ਜਾ ਰਹੇ ਹੁੰਦੇ ਨੇਂ। ਤੇ ਬੱਚੇ ਦੇ ਮਨ ਚ ਆਪ ਹੀ ਆਂਦਾ ਮੈਂ ਕਿਉਂ ਬਾਹਰ ਦਾ ਖਾਵਾਂ ਫੇਰ
ਹਂ, ਹਂ
ਆਪਸ ਵਿੱਚ ਫਿਰ ਬੱਚੇ ਮੋਟੀਵੇਟ ਹੋ ਜਾਂਦੇ ਨੇਂ।
ਹਾਂਜੀ ਹਾਂਜੀ ਓਹ ਕੰਪਿਟੇਸ਼ਨ ਦਾ ਜ਼ਮਾਨਾ ਆ, ਬੱਚੇ ਅੱਜ -ਕੱਲ ਮਤਲਬ ਚੰਗੀਆਂ ਗੱਲਾਂ ਵੀ ਸਿੱਖਦੇ ਨੇਂ ਤੇ ਚਲੋ ਬੁਰੀਆਂ ਵੀ ਸਿੱਖਦੇ ਨੇਂ ਨਾਂ। ਤੇ ਪਰ ਕੋਸ਼ਿਸ਼ ਇਹੀ ਹੁੰਦੀ ਏ ਕਿ ਬੱਚੇ ਨੂੰ ਚੰਗੇ ਪਾਸੇ ਵੱਲ ਲਾਈਏ ਹਨਾਂ। ਅਗੋ ਪੇਰੈਂਟਸ ਦੀ ਕੋਸ਼ਿਸ਼ ਇਹਓ ਹੁੰਦੀ ਐ, ਚੰਗਾ ਪਾਸੇ ਲਾਇਏ ਆਪਣੇ ਬੱਚੇ ਨੂੰ।
ਅਸੀਂ ਸਮਝਾਈਏ ਤੇ ਸਮਝਣਗੇ ਨੀਂ, ਅਗਰ ਯਾਰ-ਦੋਸਤ ਸਮਝਾਣਗੇ ਨਾਂ ਉਹਦੇ ਫਰੈਂਡਸ ਫੇਰ ਜਲਦੀ ਸਮਝਦੇ ਨੇ ਬੱਚੇ
ਹਂ, ਹਾਂਜੀ ਹਾਂਜੀ। ਬੱਚੇ ਇਹੀ ਸੋਚਦੇ ਪੇਰੇਂਟਸ ਅੱਜਕੱਲ ਬੱਚੇ ਸਾਨੂੰ ਟੋਕਾ-ਟਾਕੀ ਬਹੁਤ ਕਰਦੇ ਨੇਂ, ਸਾਨੂੰ ਮਤਲਬ ਇਹ ਕਿਥੇ ਨੀਂ ਜਾਣਾ ਇਹ ਨੀਂ ਕਰਨਾ, ਕਿ ਨੀਂ ਕਰਨਾਂ, ਏਦਾਂ ਕਰਦੇ ਨੇਂ ਪਰ ਬੱਚੇ ਅਸੀਂ ਹੁਣ ਮਾਹੌਲ ਦੇਖ ਰਹੇ ਆਂ, ਜਿਦਾ ਬਾਹਰ ਨੂੰ ਚਲ ਆਂਦੇ-ਜਾਂਦੇ ਆ ਦੇਖ ਰਹੇ ਆਂ ਬੱਚ ਜੀ ਅਲ ਕਿ ਕੁਛ ਕਰ ਰਹੇ ਨੇਂ ਛੋਟੇ- ਛੋਟੇ ਬੱਚੇ ਲਗਾ ਲੋ, ਮਤਲਬ ਜਿਦਾ ਕਿਦਾ ਨਸ਼ੇ ਵਿਚ ਪੈ ਰਹੇ ਨੇਂ ਆਂ ਸਮੋਕਿਗ ਵਗੈਰਾ ਕਰ ਰਹੇ ਨੇਂ ਜਾਂ ਕਿਦਾਂ ਨਾਂ ਉਸ ਚੀਜ਼ ਤੋਂ ਡਰ ਲਗਦਾ। ਹਾਂਜੀ ਸਮਝਾ ਤਾਂ ਰਹੇ ਆ ਬਚੇ ਚਲੋ ਪਰ ਬੱਚੇ ਮਤਲਬ ਆਪਣੇ ਆਪ ਨੂੰ ਅਨਕੰਫਰਟੇਬਲ ਮਹਿਸੂਸ ਕਰਦੇ ਨੇ ਕਹਿਦੇ ਤੁਸੀ ਸਾਨੂੰ ਵਾਰ -ਵਾਰ ਗਾਈਡ ਕਰਦੇ ਹੋ-
ਨਹੀ ਉਹ- ਕਈ ਵਾਰ ਬੱਚੇ ਨੂੰ ਵਾਰ ਵਾਰ ਗਾਈਡ ਕਰਾਉਣਾ ਬੇਕਾਰ ਹੁੰਦਾ, ਇਸ ਕਰਕੇ ਟਿਊਸ਼ਨ ਵਾਲੇ ਮੈਡਮ ਨੂੰ ਕਹਿ ਦਿਓ ਜਿਵੇ ਟੀਚਰਸ ਨੂੰ ਕਿ ਦੋ ਤਿੰਨ ਦਿਨ ਜੇ ਇਕ ਵਾਰ ਦਸਦੇ ਕਰੋ ਅਗਰ ਪੇਰੈਂਟਸ ਬੋਲਣਗੇ ਨਾ ਫਿਰ ਸੋਚ ਸੋਚਣਗੇ ਜੀ, ਮਾਂ- ਪਿਓ ਨੂੰ ਟਰੱਸਟ ਨਹੀ ਆ ਬੱਚੇ ਤੇ
ਹਾਂਜੀ- ਹਾਂਜੀ-
ਹਮ
ਜੀ ਠੀਕ ਹੈ। ਠੀਕ ਫ ਕਰ ਤੁ-
ਹਾਂਜੀ ਚਲੋ-
ਹਮ